ਹੈਲੋ ਹੈਲੋ
ਹੈਲੋ
ਹੈਲੋ ਹਾਂਜੀ, ਸਸ ਸ੍ਰੀ ਕਾਲ ਭੈਨ ਜੀ, ਹੈਲੋ ਸਸ ਸ੍ਰੀ ਕਾਲ ਹੋਰ ਸੁਣਾਓ, ਠੀਕ ਠਾਕ?
ਤੁਸੀਂ ਸੁਣਾਓ?
ਹਾਂਜੀ ਭੈਨ ਜੀ, ਵਧੀਆ। ਭੈਨ ਜੀ ਮੈਂ ਤੁਹਾਡੇ ਕੋਲ ਐ ਪੁੱਛਨਾ ਸੀਗਾ ਤੁਹਾਡੇ ਹਸਬੈਂਡ ਨੇ ਅਮਰਨਾਥ ਜੀ ਯਾਤਰਾ ਸ਼ੁਰੂ ਹੋ ਗੀ ਏ ਤੇ ਉਹ ਮੈਨੂੰ ਕਹਿ ਰਹੇ ਸੀਗੇ, ਕਿ ਬਈ ਮੇਰਾ ਇਸ ਵਾਰ ਜਾਨ ਤੇ ਮਨ ਹੈਗੇ ਤੇ ਤੁਹਾਨੂੰ ਤੁਸੀਂ ਪਹਿਲੇ ਵੀ ਗਏ ਹੋਏ ਹੋ ਭੈਨ ਜੀ ਭੈਨਜੀ ਉੱਧਰ ਬਾਰੇ ਕੁੱਛ ਦੱਸੋ ਅਮਰਨਾਥ ਜੀ ਵਾਲੇ ਪਾਸੇ ਬਾਰੇ
ਭੈਨਜੀ ਮੈਂ ਤੇ ਕਦੀ ਗਈ ਨੀ, ਨਾ ਮੈਨੂੰ ਪਤਾ ਜੇ
ਅੱਛਾ, ਤੁਹਾਡੇ ਹਸਬੈਂਡ ਤੁਹਡ ਪਰਿਵਾਰ ਵਿਚੋਂ ਜਾਂਦੇ ਤੇ ਰਹਿੰਦੇ ਨੇ ਮੈਂ ਫੋਟੋਆਂ ਵੇਖਨੀਆਂ, ਹਾਂਜੀ ਭੈਨ ਜੀ
ਹਾਂਜੀ ਹੈ ਤੇ ਬੜਾ ਔਖਾ ਜਾਣਾ ਪੂਰਾ ਹਫ਼ਤੇ ਦਾ ਲੱਗਦੇ ਟਾਈਮ
ਅੱਛੀ ਕਿੰਨੀ ਦੂਰ ਏ ਪੈਂਦੇ?
ਭੈਨ ਜੀ ਏਹਨਾਂ ਨੀ ਮੈਨੂੰ ਪਤਾ
ਕਿਸ ਸਾਈਡ ਹੈਗਾ ਤੁਹਾਨੂੰ ਇਹ ਵੀ ਨੀ
ਨਹੀਂ, ਇਹ ਵੀ ਨੀ ਪਤਾ ਭੈਨਜੀ
ਅੱਛਾ, ਤੇ ਤੁਸੀਂ ਅ ਫਿਰ ਅ ਜਾਣਾ ਤੇ ਔਖਾ ਹੈਗਾ ਤੁਸੀਂ ਜਾਣ ਤੇ ਤੁਹਾਡਾ ਮਨ ਨੀ ਕਰਦਾ, ਵੀ ਕਦੀ ਇੱਕ ਵਾਰੀ ਹੋ ਆਈਏ?
ਨਹੀਂ ਭੈਨ ਜੀ ਉੱਥੇ ਨਾ ਬੱਚੇ ਅਲਾਊਡ ਹੀ ਨੀ ਹੈਗੇ ਬੱਚੇ ਹਜੇ ਛੋਟੇ ਨੇ
ਅੱਛਾ ਜੀ, ਨੀ ਭੈਨ ਜੀ ਸਾਡੇ ਪੜੋਸ ਚ ਨਾ ਸਾਹਮਨੇ ਆਲੇ ਮੈ ਉਹਨਾਂ ਨਾਲ ਮੈਂ ਬੋਲਦੀ ਨੀ ਨਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਨੀ ਉਹ ਚੱਲੇ ਜੇ ਹੋਨ, ਉਹਨਾਂ ਦਾ ਮੁੰਡਾ ਵੀ ਸਾਡੇ ਮੁੰਡੇ ਜਿਨਾ ਹੈਗਾ ਹੈ ਚੋਦਾਂ ਸਾਲਾਂ ਦਾ ਤੇ ਨਾਲ ਹਾਂਜੀ ਉਹ ਚਕਸ਼ੂ ਪਾਰਲਰ ਵਾਲੇ ਹੈਗੇ ਨਾ ਮੇਰੇ ਘਰ ਦੇ ਕੋਲ ਉਹ ਜਾ ਰਹੇ ਜੇ
ਵਿਕਾਸ
ਉਹਨਾਂ ਦਾ ਮੁੰਡਾ ਤੇ ਦੋਨੋ ਉਹਦੇ ਮੰਮੀ ਪਾਪਾ ਤੇ ਉਹ ਤੇ ਕਹਿ ਰਹੇ ਹਾਂਜੀ ਉਹ ਤੇ ਬੜੇ ਖੁਸ਼ ਹੋ ਰਹੇ ਨੇ ਵੀ ਹਾਂ ਅਸੀਂ ਸਾਲ ਜਾ ਰਿਹਾ ਸੁਣਿਆ ਉੱਥੇ ਬੜਾ ਵਧੀਆ ਉੱਥੇ ਹਰ ਜਗ੍ਹਾ ਭੰਡਾਰਾ ਹੁੰਦੇ ਬਹੁਤ ਹੀ ਵਧੀਆ ਤੇ ਉੱਥੇ ਬਰਫ਼ ਦਾ ਸ਼ਿਵਲਿੰਗ ਬਨਦੇ ਭੈਨ ਜੀ ਤੇ ਉਹ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਹੀ ਸਾਰੀ ਦੁਨੀਆਂ ਉ
ਹਾਂਜੀ ਹਾਂਜੀ ਹਾਂਜੀ
ਹਾਂਜੀ ਭੈਣ ਜੀ ਤੇ ਨਾ ਉੱਧਰ ਅਹ ਇੱਕ ਵਾਰੀ ਨਾ ਬੜੇ ਸਾਲਾਂ ਪਹਿਲੇ ਮੇਰਾ ਦਿਓਰ ਗਿਆ ਸੀਗਾ ਉਹ ਦੱਸ ਰਿਹਾ ਸੀਗਾ ਤਾਂ ਤੇ ਉੱਥੇ ਮਤਲਬ ਘੋੜੇ ਵੀ ਚੱਲਦੇ ਸੀਗੇ ਹਾਂਜੀ ਔਰ ਨਾ ਪਿੱਠੂ ਵੀ ਹੂੰਦੇ ਸੀਗੇ, ਜੇਹੜੀ ਅਪਨੀ ਪਿੱਠ ਤੇ ਨਾ ਟੋਕਰੀ ਜਿ ਬੰਨ੍ਹ ਕੇ ਉਹਦੇ ਚ ਬਿਠਾ ਕੇ ਲੈ ਜਾਂਦੇ ਨੇ ਜਿਹੜੇ ਬੰਦੇ ਨਹੀਂ ਚੱਲ ਸਕਦੇ ਯਾ ਜਿਹਨਾਂ ਨੂੰ ਆਕਸੀਜਨ ਦੀ ਦਿੱਕਤ ਹੁੰਦੀ ਤੇ ਉਹ ਅਪਨੀ ਪਿੱਠ ਤੇ ਬਿਠਾ ਕੇ ਲੈ ਜਾਂਦੇ ਨੇ ਤੇ ਨਾਲ ਨਾ ਉੱਥੇ ਨਾ ਘੋੜੇ ਵੀ ਚੱਲਦੇ ਨੇ ਤੇ ਉੱਥੇ ਰਸਤਾ ਥੋੜ੍ਹਾ ਖ਼ਰਾਬ ਹੈਗੇ
ਹਾਂਜੀ ਇਹ ਤੇ ਸੁਣਿਆ ਹੋਇਆ ਰਸਤਾ ਬਹੁਤ
ਹਾਂ ਹਾਂ ਰਸਤਾ ਥੋੜ੍ਹਾ ਖ਼ਰਾਬ ਹੈਗੇ ਲੇਕਿਨ ਫੇਰ ਵੀ ਸਾਰੀ ਵਿਵਸਥਾ ਸਰਕਾਰ ਨੇ ਬਨਾਈ ਹੋਈ ਏ ਨਾਲ ਉੱਥੇ ਥੋੜ੍ਹਾ ਨਾ ਕਸ਼ਮੀਰ ਆਲੇ ਪਾਸੇ ਪੈਂਦੇ ਭੈਨ ਜੀ ਮੇਰਾ ਦਿਓਰ ਹੀ ਕਹਿ ਰਿਹਾ ਸੀਗਾ ਮੈਂ ਕਿਹਾ ਪਤਾ ਨੀ ਮੇਰਾ ਦਿਓਰ ਅਹ ਉਥੇ ਬੜੀ ਪਹਿਲੇ ਗੱਲ ਕਹਿ ਰਿਹਾ ਸੀ ਮੇਰੇ ਦਿਮਾਗ ਚ ਉਹਨੂੰ ਨਿਕਲ ਗਈ ਹੋਵੇ ਮੈਂ ਕਿਹਾ ਚੱਲ ਤੁਹਾਡੇ ਕੋਲ ਪੁੱਛਾਂ ਵੀ ਕਸ਼ਮੀਰ ਵਾਲੇ ਪਾਸੇ ਪੈਂਦਾ ਤੇ ਉਥੇ ਥੋੜ੍ਹਾ ਖ਼ਤਰਾ ਹੁੰਦਾ ਹੈ ਤੇ ਇਸ ਕਰਕੇ ਉੱਥੇ ਮਿਲਟਰੀ ਵੀ ਬੜੀ ਸਾਰੀ ਖੜੀ ਹੁੰਦੀ ਹੈ ਭੈਣਜੀ ਹਾਂਜੀ ਤੇ ਮਿਲਟਰੀ ਬੜੀ ਸਾਰੀ ਹੁੰਦੀ ਹੈ ਤੇ ਜਿਹੜੇ ਬੰਦਿਆਂ ਨੂੰ ਦਿੱਕਤ ਹੁੰਦੀ ਏ ਉਹਨਾਂ ਨੂੰ ਫਟਾਫਟ ਉਹ ਮਤਲਬ ਫਸਟ ਏਡ ਵੀ ਦੇ ਦਿੰਦੇ ਨੇ ਜਿਹਨਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਹੁੰਦੀ ਕੋਈ ਬੁਖਾਰ ਹੋ ਜਾਂਦਾ ਠੰਢ ਦੇ ਕਾਰਨ ਬੜੀ ਠੰਢ ਹੁੰਦੀ ਉੱਥੇ ਤੇ ਇਸ ਕਰਕੇ ਨਾ ਉਹ ਨਾ ਉੱਥੇ ਨਾ ਸਾਰਾ ਸਾਰੀ ਵਿਵਸਥਾ ਕੀਤੀ ਹੋਈ ਹੈ ਉਹ ਮਿਲਟਰੀ ਨਾ ਫਟਾਫਟ ਉਹਨਾਂ ਨੂੰ ਹਸਪਤਾਲ ਛੋਟਾ ਜਿਹਾ ਬਣਿਆ ਹੁੰਦਾ ਟੈਂਟ ਚ ਉੱਥੇ ਲੈ ਜਾਂਦੀ ਏ ਸਾਰਿਆਂ ਦਾ ਇਲਾਜ ਕਰਦੇ ਨੇ ਉੱਥੇ ਤੇ ਉੱਥੇ ਨਾ ਹਰ ਜਗ੍ਹਾ ਜਗ੍ਹਾ ਨਾ ਬੜਾ ਹੀ ਵਧੀਆ ਨਾ ਭੰਡਾਰਾ ਹੁੰਦਾ ਹੈ ਜਿਵੇਂ ਉੱਥੇ ਨਾ ਜਿਵੇਂ ਭੰਡਾਰੇ ਤੁਹਾਨੂੰ ਪਤਾ ਨੋਰਮਲ ਅਸੀਂ ਪੂੜੀ ਛੋਲੇ ਕੜੀ ਚਾਵਲ ਇਹ ਸਭ ਖਾਂਦੇ ਹਾਂ ਪਰ ਉੱਥੇ ਨਾ ਭੰਡਾਰੇ ਵੀ ਵਿੱਚ ਐਵੇਂ ਦੇ ਵਿਆਹ ਵੀ ਨੀ ਹੁੰਦੇ ਜੇ ਜਿੰਨਾ ਉੱਥੇ ਵਧੀਆ ਭੰਡਾਰਾ ਹੁੰਦਾ ਉੱਥੇ ਬਦਾਮ ਕਾਜੂ ਜਗ੍ਹਾ ਜਗ੍ਹਾ ਮੁੱਠੀਆਂ ਭਰ ਭਰ ਕੇ ਹੱਥਾਂ ਦਿੰਦੇ ਨੇ ਜਬਰਦਸਤੀ ਕਿ ਐਲੋ ਖਾਓ ਖਾਓ ਤੁਸੀਂ ਬਦਾਮ ਕਾਜੂ ਤੇ ਇਨਾ ਅਸੀਂ ਖਾ ਨਹੀਂ ਸਕਦੇ ਜਿੰਨਾ ਉੱਥੇ ਭੰਡਾਰਾ ਮਿਲਦਾ। ਉਹੀ ਮੈਨੂੰ ਦੱਸ ਰਹੇ ਸੀਗੇ ਮੇਰੇ ਪੜੋਸੀ ਉਹ ਪਹਿਲੇ ਉਹਨਾਂ ਦੇ ਰਿਸ਼ਤੇਦਾਰ ਗਏ ਹੁਣ ਉਹ ਚੱਲੇ ਨੇ ਤੇ ਮੈਂ ਕਿਹਾ ਭੈਣ ਜੀ ਤੁਹਾਡੇ ੋਂ ਵੀ ਜਾਂਦੇ ਰਹਿੰਦੇ ਨੇ ਪਰ ਤੁਸੀਂ ਤੇ ਬਿਲਕੁਲ ਅਣਜਾਨ ਹੈਗੇ ਹੋ ਤੁਸੀਂ ਆਪਣੇ ਘਰਲਿਆਂ ਨਾਲ ਗੱਲ ਨੀ ਕਰਦੇ ਕਿਸੇ ਨਾਲ ਕੀ ਹੋ ਕੇ ਆਏਓ ਕੀ ਦੇੇਖਿਆ ਜੇ ਉੱਥੇ ਤੁਸੀਂ ਕਿ ਇਨਾ ਵੀ ਭੈਣ ਜੀ ਨੀ ਅਣਜਾਣ ਬਣਨਾ ਚਾਹੀਦਾ ਇੰਨਾ ਵੀ ਨਹੀਂ ਹੋਣਾ ਚਾਹੀਦਾ ਸਾਰੀ ਗੱਲ ਚ ਇੰਟਰਸਟ ਲਿਆ ਕਰੋ ਤੁਸੀਂ ਇੰਟਰਸਟ ਹੀ ਨਹੀਂ ਲੈਂਦੇ ਸਾਰੀ ਗੱਲ ਚ ਮੈਨੂੰ ਤੇ ਬੜਾ ਇੰਟਰਸ ਆਉਂਦਾ ਮੈਂ ਵੇਖੋ ਆਪਣੇ ਪੜੋਸੀਆਂ ਕੋਲ ਵੀ ਜਾ ਕੇ ਪਹਿਲੇ ਬੋਲਦੀ ਸੀ ਉਹਨਾਂ ਨਾਲ ਇੰਟਰਸਟ ਲੈ ਲਿਆ ਹੁਣ ਮੈਂ ਉਹਨਾਂ ਨਾਲ ਗੱਲ ਹੀ ਨੀ ਕਰਦੀ ਤੇ ਮੈਂ ਕੀ ਹੋਣ ਇੰਟਰਸਟ ਮਲਵਾਂ ਤੇ ਮੇਰੇ ਦਿਮਾਗ ਵਿਚ ਨਾ ਬੜਾ ਆਏ ਜਾ ਰਿਹਾ ਸੀ ਉਹਨਾਂ ਨੇ ਮੈਨੂੰ ਪੁੱਛਿਆ ਹੀ ਨਾਲ ਲਿਜਾਣ ਵਾਸਤੇ ਤੇ ਮੇਰੇ ਦਿਮਾਗ ਵਿੱਚ ਬੜਾ ਆ ਰਿਹਾ ਸੀਗਾ ਕਿ ਮੈਂ ਨਾ ਫਿਰ ਅ ਬਈ ਉੱਥੇ ਅਮਰਨਾਥ ਜੀ ਯਾਤਰਾ ਬਾਰੇ ਤੁਹਾਡੇ ਨਾਲ ਗੱਲ ਕਰਾਂ ਤੇ ਮੈਂ ਤੁਹਾਨੂੰ ਸਪੈਸ਼ਲ ਫੋਨ ਕੀਤਾ ਕਿ ਮੈਂ ਪੁੱਛਾਂ ਉਹਨਾਂ ਕੋਲ ਯਾਤਰਾ ਬਾਰੇ ਵੀ ਯਾਤਰਾ ਸਟਾਰਟ ਹੋ ਗਈ ਹੈ ਤੁਹਾਡੇ ਪਰਿਵਾਰ ਕਿਸੇ ਨੇ ਜਾਣਾ ਹੈ ਤੇ ਮੈਂ ਉਹਨਾਂ ਨਾਲ ਸਾਥ ਬਣਾ ਲਾ ਪਰ ਤੁਸੀਂ ਕਹਿ ਰਹੇ ਹੋ ਨਹੀਂ ਉੱਥੇ ਮੁਸ਼ਕਿਲ ਹੈਗਾ ਜਾਣਾ ਅਜੇ ਤੇ ਕੋਈ ਨਹੀਂ ਜਾ ਰਿਹਾ। ਪਰ ਭੈਣ ਜੀ ਜੇ ਹੋਰ ਕੋਈ ਤੁਹਾਡੇ ਆਸ ਪਾਸ ਕੋਈ ਤੁਹਾਡੀ ਰਿਸ਼ਤੇਦਾਰੀ ਚ ਕੋਈ ਗਲੇ ਮਹੱਲੇ ਚ ਜਾਂਦਾ ਹੋਵੇ ਨਾ ਤੁਸੀਂ ਮੈਨੂੰ ਜ਼ਰੂਰ ਦੱਸਣਾ ਭੈਣ ਜੀ ਥੋੜਾ ਸਾਹ ਜਾਹਾ ਬਣ ਜਾਂਦਾ ਨਾ ਆਪਣੇ ਸ਼ਹਿਰ ਤੋਂ
ਠੀਕ ਏ ਭੈਣ ਜੀ ਤੁਸੀਂ ਮੈਨੂੰ ਜ਼ਰੂਰ ਦੱਸਣਾ
ਤੇ ਨਾ ਫੇਰ ਨਾ ਅਸੀਂ ਨਾ ਬਸ ਉੱਥੇ ਜਾ ਕੇ ਫੇਰ ਨਾ ਉੱਥੇ ਹੈਲੀਕੋਪ ਹੈਲੀਕੋਪਟਰ ਵੀ ਚੱਲਦੇ ਜੇ ਭੈਣ ਜੀ ਉੱਥੇ ਤੇ ਹੈਲੀਕਾਪਟਰ ਦਾ ਵੀ ਬੰਦਾ ਫਟਾਫਟ ਪਹੁੰਚ ਜਾਂਦਾ ਇਸ ਕਰਕੇ ਨਾ ਮੈਨੂੰ ਤੇ ਲੱਗ ਰਿਹਾ ਕਿ ਮੈਂ ਚਲੀ ਜਾਵਾਂ ਵੀ ਮੈਨੂੰ ਜਿੰਨਾ ਚਲਿਆ ਜਾਏਗਾ ਮੈਂ ਚੱਲ ਲਾਂਗੀ ਬਾਕੀ ਮੈਂ ਹੈਲੀਕੋਪਟਰ ਤੇ ਬਹਿ ਜਾਂਗੀ ਭੈਣ ਜੀ
ਬੋਲਾ ਹਾਂਜੀ ਅ
ਭੈਣ ਜੀ ਤੁਸੀਂ ਇਦਾਂ ਨਾ ਕਰਿਆ ਕਰੋ ਭੈਣ ਜੀ ਐਵੇਂ ਮੈਨੂੰ ਸਵਾਦ ਨੀ ਆਉਂਦਾ ਗੱਲ ਕਰਨ ਦਾ ਮੈਂ ਤੁਹਾਨੂੰ ਏਡਾ ਔਖਾ ਆਪਣਾ ਟੈਮ ਕੱਢ ਕੇ ਫੋਨ ਕਰਨੀ ਆ ਤੁਸੀਂ ਮੇਰੇ ਨਾਲ ਇੱਦਾਂ ਦੀ ਗੱਲ ਕਰਦੇ ਹੋ ਐਵੇਂ ਥੋੜੀ ਗੱਲ ਕਰੀ ਦੀ ਮੇਰੇ ਨਾਲ
ਹਾਂਜੀ ਹਾਂਜੀ ਹਾਂਜੀ ਉਹ ਮੈਂ ਕਿਹਾ ਸੀ ਨਾ ਕਿ ਉਹ ਇੱਕ ਬੇੜੀ ਆਉਂਦੀ ਸਕੁਲ ਪੜ੍ਹਨ ਮੈਂ ਪੰਜਾਬੀ ਬਸ ਉਹੀ ਆਈਏ ਹਾਂਜੀ ਹਾਂਜੀ
ਹਾਂਜੀ ਤੇ ਆਈ ਤੇ ਸੀਗੀ ਉਹੀਓ ਤੇ ਤੁਸੀਂ ਮੈਨੂੰ ਕਿਹਾ ਸੀਗਾ ਹਾਂ ਮੈਂ ਤੁਹਾਨੂੰ ਟੈਮ ਦਿਆਂਗੀ ਤੇ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਪਰ ਤੁਸੀਂ ਹੁਣ ਮੈਨੂੰ ਟੈਮ ਨੀ ਦੇ ਰਹੇ ਮੈਨੂੰ ਐਵੇਂ ਚੰਗਾ ਨੀ ਲੱਗ ਰਿਹਾ ਮੇਰਾ ਮੇਰਾ ਨਾ ਮਤਾ ਅਹ ਤਨ ਬਦਨੀ ਚ ਅੱਗ ਲੱਗ ਗਈ ਹੈ ਮੇਰੇ
ਅੱਛਾ ਕਿੱਥੋਂ ਕਿੱਥੋਂ ਜਲ ਕਿਥੋਂ ਕਿਥੋਂ ਜਲ ਗਓ ਭੈਣ ਜੀ
ਬਸ ਬੜੀ ਜਗ੍ਹਾ ਤੇ ਚੱਲ ਗਈਆਂ ਤੇ ਮੈਂ ਹੁਣ ਸੋਚ ਰਹੀ ਹਾਂ ਬਰਫ਼ ਲਾਵਾਂ ਇਸ ਕਰਕੇ ਮੈਂ ਬਰਫ ਲਾਵਾਂਗੀ ਤੇ ਭੈਣ ਜੀ ਪਤਾ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਨਾ ਫੇਿਰ ਉਹ ਕਹਿੰਦੇ ਉੱਥੇ ਹੈਲੀਕਾਪਟਰ ਵੀ ਚੱਲਦੇ ਨੇ ਤੇ ਇਹ ਹੈਲੀਕਾਪਟਰ ਤੋਂ ਨਾ ਜਿਹੜੇ ਲੋਕ ਜਾਂਦੇ ਨੇ ਨਾ ਉਹਨਾਂ ਨੂੰ ਨਾ ਉਹ ਨਾ ਵੀਡੀਓ ਨੀ ਬਣਾਉਣ ਦਿੰਦੇ ਅਮਰਨਾਥ ਜੀ ਯਾਤਰਾ ਤੇ ਹਾਂਜੀ ਹਾਂਜੀ ਕਹਿੰਦੇ ਨੇ ਵੀ ਅਸੀਂ ਅਗਰ ਵੀਡੀਓ ਚ ਹੀ ਲੋਕੀ ਸਾਨੂੰ ਦੇਖ ਲਏਗਾ ਇੱਥੇ ਦਾ ਨਜ਼ਾਰਾ ਦੇਖ ਲਏਗਾ ਤੇ
ਅੱਛਾ ਅੱਛਾ ਹਾਂਜੀ ਇਹ ਤੇ ਹੈ ਤੇ ਹੈ ਹਾਂਜੀ ਹਾਂਜੀ
ਦੇ ਕੰਮ ਦਾ ਫਰਕ ਪੈਂਦਾ ਉੱਥੇ ਦੇ ਲੋਕ ਨਾ ਇਹ ਸਾਡੇ ਜਿਹੜੇ ਇੱਥੋਂ ਦੀ ਦਰਸ਼ਨ ਕਰਨ ਜਾਂਦੇ ਨੇ ਇਹਨਾਂ ਤੋਂ ਹੀ ਉੱਥੇ ਉਹ ਉਹਨਾਂ ਦਾ ਕੰਮ ਚੱਲਦਾ ਇੱਕ ਤੇ ਇੱਥੋਂ ਦੀ ਬੜੇ ਵੱਡੇ ਵੱਡੇ ਉੱਥੇ ਭੰਡਾਰੇ ਲੱਗਦੇ ਉਹ ਜਿਹੜੇ ਪ ਇਥ ਹੁੰਦੇ ਨੇ ਜਿਹੜੇ ਘੋੜੇ ਵਾਲੇ ਹੁੰਦੇ ਉਹਨਾਂ ਦਾ ਹਾਂਜੀ ਹਾਂਜੀ ਉਹਨਾਂ ਦਾ ਘਰ ਚੱਲਦਾ ਉੱਥੇ ਕੰਮ ਕਰਨ ਨਾਲ ਜੇ ਇੱਥੋਂ ਦੁਨੀਆਂ ਜਾਏਗੀ ਅਸੀਂ ਉਹਨਾਂ ਨੂੰ ਘੋੜਾ ਖਚਰ ਉਹਨਾਂ ਦਾ ਉੱਥੇ ਬਹਿ ਕੇ ਜਾਵਾਂਗੇ ਜਾਂ ਪਿੱਠੂ ਦੇ ਨਾਲ ਹੈਲਪ ਲਵਾਂਗੇ ਪਿੱਠੂ ਕੋਲੋਂ ਤੇ ਤਾਂ ਹੀ ਉਹਨਾਂ ਦਾ ਕੰਮ ਚੱਲੇਗਾ ਨਾ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ ਇਸ ਕੰਮ ਦਾ ਤੇ ਤਾਂ ਹੀ ਉਹਨਾਂ ਦਾ ਘਰ ਪਰਿਵਾਰ ਚੱਲੇਗਾ ਤੇ ਇਸ ਕਰਕੇ ਨਾ ਉੱਥੇ ਜ਼ਿਆਦਾ ਤਰ ਲੋਕ ਉਹ ਮੁਸਲਮਾਨ ਹੁੰਦੇ ਜੇ ਤੇ ਬਸ ਫੇਿਰ ਉਹਨਾਂ ਉਨ੍ਹਾਂਨਾਂ ਤੇ ਵਿਸ਼ਵਾਸ ਨੇ ਦਿੱਤਾ ਜਾਂਦਾ ਤੇ ਮੈਂ ਸੋਚ ਰਹੀ ਹਾਂ ਵੀ ਮੈਂ ਉਹਨਾਂ ਤੇ ਕੀ ਵਿਸ਼ਵਾਸ ਕਰਾਂ ਮੈਂ ਹੈਲੀਕੋਪਟਰ ਦੀ ਟਿਕਟ ਬੁੱਕ ਕਰਾ ਲਾਂਗੇ ਤੁਹਾਨੂੰ ਆਈਡੀਆ ਹੈਗਾ ਹੈਲੀਕੋਪਟਰ ਦਾ ਕੀ ਕਿ ਕਰਇਆ ਹੋਏਗਾ
ਨਹੀਂ ਭੈਣ ਜੀ
ਅੱਛਾ ਭੈਣ ਜੀ ਤੁਹਾਨੂੰ ਤੇ ਕੁਛ ਵੀ ਆਈਡੀਆ ਨੀ ਹੈਗਾ ਮੈਨੂੰ ਲੱਗਦਾ ਪ ਮੈਂ ਗ਼ਲਤੀ ਕਰਤੀ ਤੁਹਾਨੂੰ ਫੋਨ ਕਰਕੇ ਤੇ ਹੋਰ ਮੈਨੂੰ ਇਹ ਦੱਸੋ
ਹਾਂਜੀ, ਭੈਣ ਜੀ ਹਾਂਜੀ।
ਭੈਣ ਜੀ ਕੋਈ ਹਾਂਜੀ ਕੋਈ ਗੱਲ ਤੇ ਬੰਦੇ ਨੂੰ ਪਤਾ ਹੁੰਦੀ ਹੈਗੀ ਏ, ਤੇ ਬੰਦਾ ਕੁਛ ਤੇ ਕਹਿੰਦਾ ਹੀ ਏ, ਪਰ ਤੁਸੀਂ ਤੇ ਕੁੱਛ ਵੀ ਨੀ ਬੋਲਦੇ ਭੈਣ ਜੀ
ਪਤਾ ਹੈ ਕਿ ਉੱਥੇ ਜਾਓ ਹਨ ਨਾ ਤੇ ਉੱਥੋਂ ਗੱਲ ਜਿਹੜਾ ਬੰਦਾ ਗਿਆ ਨਾ ਉਹਦੇ ਨਾਲ ਗੱਲ ਵੀ ਬੜੀ ਔਖੀ ਹੁੰਦੀ ਭੈਣ ਜੀ ਫੋਨ ਵੀ
ਅੱਛਾ ਉੱਥੇ ਫੋਨ ਵੀ ਨੀ ਚੱਲਦੇ ਭੈਣ ਜੀ ਅੱਛਾ ਅੱਛਾ ਫੋਨ ਵੀ ਨੀ ਮਿਲਦੇ ਉੱਥੇ ਤੇ ਮੈਂ ਤੇ ਸੋਚ ਰਹੀ ਸੀ ਉੱਥੇ ਦਾ ਸਿੰਮ ਲੈ ਲਾਂਗੀ ਜਾ ਕੇ ਵੀ ਉੱਥੇ ਦਾ
ਜਾਣ ਉਥ ਹਾਂਜੀ ਉੱਥੇ ਅਸੀ
ਮੈਂ ਕਿਹਾ
ਜਿਹੜੀਆਂ ਹੈਗੀ ਗੀਆਂ ਨੇ। ਹੂੰ,
ਹਾਂਜੀ, ਭੈਣ ਜੀ ਸੁਣਦੀ ਪ ਭੈਣ ਜੀ ਆਂ, ਮੈਂ ਤੇ ਸ਼ੁਕਰ ਕੀਤਾ ਤੁਸੀਂ ਕੁਛ ਬੋਲਿਓ, ਮੈਂ ਹੁਣ ਸੁਣਾ।
ਹਾਂਜੀ ਭੈਣ ਜੀ ਮੈਂ ਕਿਹਾ, ਕਿ ਉੱਥੇ ਤੇ ਗੱਲ ਤੇ ਗੱਲ ਵੀ ਬਹੁਤ ਔਖੀ ਹੁੰਦੀ ਭੈਣ ਜੀ।
ਅੱਛਾ ਗੱਲ ਵੀ ਔਖੀ ਹੁੰਦੀ ਐ, ਉੱਥੇ ਫੋਨ ਤੇ। ਹਾਂਜੀ ਤੇ ਉੱਥੇ ਕੋਈ ਐਸ ਟੀ ਡੀ ਲੱਗੀ ਹੋਣੀ ਏ, ਐਸ ਟੀ ਡੀਆਂ ਦਾ ਫੋਨ ਹਰ ਵੇਲੇ ਚੱਲਦਾ ਹੋਣਾ।
ਉਹਦੇ ਤੋਂ ਹੀ ਫੋਨ ਆਂਦਾ, ਹਾਂਜੀ ਉਹਦੇ ਤੋਂ ਹੀ ਫੋਨ ਆਵੇ।
ਹਾਂਜੀ ਉਹੀਓ ਮੈਂ ਕਵਾਂ, ਸਾਰੇ ਧਰਮ ਸਥਾਨਾਂ ਤੇ ਅੱਜ- ਕੱਲ੍ਹ ਬੜੀ ਫੈਸਲਿਟੀ ਹੋ ਗਈ ਏ, ਜਾਣਾ ਤਾਂ ਆਣਾ ਬੜਾ ਹੀ ਆਸਾਨ ਹੋ ਗਿਆ ਐ। ਤੇ ਤੁਸੀਂ ਏਦਾਂ ਕਿਵੇਂ ਕਹਿ ਰਹੇ ਹੋ, ਕਿ ਅਸੀਂ ਆਪਣੇ ਘਰ ਦਾ ਬੰਦਾ ਅਗਰ ਕੋਈ ਕਿਹਾ ਅਸੀਂ ਪਿੱਛੋਂ ਆਪਣੇ ਘਰ ਬਾਰ ਦਾ ਪਤਾ ਨੀ ਕਰ ਸਕਦੇ ਫੋਨ ਕਰਕੇ।
ਨਾ ਭੈਣ ਜੀ, ਬਸ ਬੜਾ ਔਖਾ। ਵਿਰਲਾ ਕ ਵਰਲਾ ਫੋਨ ਆ ਜਾਵੇ ਤੇ ਆ ਜਾਵੇ ਕੋਈ, ਬਸ। ਸਗੋ ਉਹਨਾਂ ਦਾ ਤੇ ਮਿਲਦਾ ਹੀ ਨਹੀਂ, ਅਸੀਂ ਇਧਰੋਂ ਨੀ ਕਰ ਸਕਦੇ। ਕਿਉਂਕਿ ਫੋਨ ਹੀ ਨਹੀਂ ਮਿਲਦਾ ਉਹਨਾਂ ਦਾ ਉੱਥੇ ਜਾ ਕੇ, ਉਹ ਕਰਨ ਤੇ ਕਰਨ। ਹਾਂਜੀ, ਭੈਣਜੀ।
ਹਾਂ ਇਹ ਤੇ ਗੱਲ ਤੁਸੀਂ ਸਹੀ ਕਹਿ ਰਹੇ ਹੋ, ਚਲੋ ਫੇਰ ਉਹ ਤੇ ਬੰਦਾ ਜਿਹੜਾ ਜਾ ਰਿਹਾ ਉਹੀ ਐਕਟਿਵ ਰਹੇ, ਪਿੱਛੋਂ ਟੈਮ- ਟੈਮ ਸਿਰ ਫੋਨ ਕਰਕੇ ਆਪਣੇ ਪਰਿਵਾਰ ਨੂੰ ਆਪਣੀ ਖ਼ਬਰ ਦੇ ਦੇਵੇ। ਤੇ ਤਾਂ ਹੀ ਬੰਦਾ ਜਾ ਸਕਦਾ, ਅਗਰ ਉਹ ਖ਼ਬਰ ਨਾ ਤੇਰੇ ਪਿੱਛੋਂ ਪਰਿਵਾਰ ਪਰੇਸ਼ਾਨ ਹੋਏ।
ਹਾਂਜੀ, ਭੈਣ ਜੀ ਇਹ ਤੇ ਹੈਗਾ।
ਹਾਂਜੀ, ਔਰ ਮੈਂ ਕਹਿ ਰਹੀ ਸੀਗੀ ਭੈਣ ਜੀ ਤੇ ਮੈਂ ਜਾਵਾਂ ਉੱਥੇ ਤੇ ਮੈਨੂੰ ਉੱਥੇ ਲੱਗੋ ਬਰਸਾਤਾਂ ਹੋਣਗੀਆਂ, ਮੈਂ ਬਰਸਾਤੀ ਲੈ ਕੇ ਜਾਵਾਂ ਨਾ ਭੈਣ ਜੀ।
ਭੈਣ ਜੀ ਬਰਸਾਤੀ, ਛਤਰੀ ਸਭ ਕੁ ਲੈ ਕੇ ਜਾਣਾ, ਦਵਾਈ
ਚਲੋ ਠੀ ਠੀਕ ਐ ਭੈਣ ਜੀ, ਵੇਖਣੀ ਆ ਕੋਈ ਸਾਥ ਬੰਦਾ ਤੇ ਅਗਰ ਮੈਨੂੰ ਬੁਲਾਵਾ ਆਇਆ, ਸ਼ੰਕ ਕਰ ਜੀ ਦਾ ਤੇ ਮੈਂ ਜ਼ਰੂਰ ਜਾਵਾਂਗੀ, ਠੀਕ ਭੈਣ ਜੀ ਸਸ ਰੀ ਕਾਲ ਜੀ।
ਅਰੇ ਫੀ